ਭੈਣ ਜੀ ਹੋਰ ਠੀਕ ਹੋ?
ਹਾਂਜੀ, ਠੀਕ ਆ ਹੋਰ ਭੈਣਜੀ ਤੁਹਾਡਾ ਕੀ ਹਾਲ ਏ?
ਮੇਰਾ ਠੀਕ ਹੈ, ਤੁਸੀਂ ਸੁਣਾਓ ਕੀ ਹਾਲ-ਚਾਲ ਏ?
ਏਵੀ। ਹਾਂਜੀ, ਠੀਕ ਆ ਹੋਰ ਕੀ ਕਰ ਰਹੇ ਹੋ ਤੁਸੀਂ?
ਬਸ ਮੈ ਹੁਣ ਰੋਟੀ-ਸਬਜ਼ੀ ਬਣਾਈ ਏ। ਹਾਂਜੀ, ਬਸ ਹਾਂਜੀ-ਹਾਂਜੀ।
ਹਾਂਜੀ- ਹਾਂਜੀ ਬਣਾ ਲਈਏ ਅੱਜ ਛੋਲਿਆਂ ਦੀ ਦਾਲ ਬਣਾਈਏ।
ਅੱਛਾ-ਅੱਛਾ ਵਾਂਜੀ ਘੀਆ ਪਾ ਕੇ ਬਣਾਈ ਤੁਸੀਂ ਦਾਲ।
ਨਹੀਂ, ਘੀਆ ਨਹੀਂ ਪਾਇਆ ਅੱਜ।
ਅੱਛਾ।
ਹਾਂਜੀ, ਅੱਜ ਵੈਸੇ ਹੀ ਬਣਾਈ ਏ ਹਾਂਜੀ ਘੀਏ ਵਾਲੀ ਦਾਲ ਸਵਾਦ ਲੱਗਦੀ ਹੈ ਤੇ ਹਾਂਜੀ। ਉ ਹਾਂਜੀ, ਬੱਚੇ ਨੀ ਖਾਂਦੇ ਹੈਗੇ।
ਅੱਛਾ, ਹਾਂ ਬੱਚਿਆਂ ਦੇ ਪਤਾ ਪਤਾ ਕੀ ਬੜੇ ਨਖਰੇ ਹੋ ਗਏ ਨੇ ਅੱਜ-ਕੱਲ ਖਾਂਦੇ ਹੀ ਨੀ ਦੇ ਆਪਣੀ ਮਰਜ਼ੀ ਨਾਲ ਹੀ ਖਾਂਦੇ ਨੇ।
ਹਾਂਜੀ-ਹਾਂਜੀ।
ਬੱਚੀਆਂ ਨੂੰ ਤਾਂ ਕੋਈ ਦਾਲਾਂ ਪਸੰਦ ਆਦੀਆਂ ਨੀ ਪਹਿਲੀ ਗੱਲ।
ਨਾ-ਨਾ, ਸਵਰੇ ਅਸੀਂ ਕਿਹਾ ਰਾਜ ਮਾਂ ਬਣਾਵਾਂਗੇ ਤੇ ਉ ਰਾਜਮਾ ਵਾਂ ਤੋਂ ਵੀ ਬੋਲਣ ਲੱਗ ਗਏ ਬੱਚੇ। ਅਸੀਂ ਕਿਹਾ ਛੋਲੇ ਬਣਾ ਲੈਂਨੇ ਆ, ਛੋਲੇ ਵੀ ਫਿਰ ਕਹਿੰਦੇ ਅਸੀਂ ਨੀ ਖਾਣੇ ਉਹ ਇੰਨੀ ਦੇਰ ਕਰਦਿਆਂ-ਕਰਦਿਆਂ ਇੰਨੀ ਦੇਰ ਨੂੰ ਇੰਨੀ ਲੇਟ ਹੋ ਗਏ। ਫਿਰ ਨਿਊਟਰੀ ਵਾਲੇ ਚਾਵਲ ਬਣਾਏ।
ਅੱਛਾ, ਨਿਊਟਰੀ ਵਾਲੇ ਚਾਵਲ।
ਹਾਂਜੀ, ਬਹੁਤ ਸਵਾਦ ਬਣਦੇ ਨੇ।
ਅੱਛਾ। ਅਸੀਂ ਨੀ ਕਦੀ ਬਣਾਏ ਹਾਂਜੀ, ਕਿਹੜੀ ਨਿਊਟਰੀ ਜਿਹੜੀ ਆਪਣਾ
ਹਾਂਜੀ, ਨਿਊਟਰੀ ਬਾਈ ਹਾਂਜੀ, ਸੋਇਆਬੀਨ ਵਾਲੀ ਨਿਊਟਰੀ। ਛੋਟੀ-ਛੋਟੀ, ਜਿਹੜੀ ਹੁੰਦੀ ਹੈ ਹਾਂਜੀ-ਹਾਂਜੀ। ਹਾਂਜੀ, ਅਸੀਂ ਪਹਿਲੇ ਉਬਾਲ ਲੈਂਨੇ ਆ ਫੇਰ ਉਹਨੂੰ ਸੋੜਨੇ ਹਾਂ ਚੰਗੀ ਤਰ੍ਹਾਂ।
ਅੱਛਾ।
ਤੇਲ ਵਿੱਚ ਨਹੀਂ ਵੈਸੇ ਪਾ ਦੇਓ ਤੇ ਫੇਰ ਤੇ ਉਹਦੇ ਚ ਪਾਣੀ ਰਹਿੰਦਾ ਵੇ।
ਅੱਛਾ।
ਹਾਂਜੀ ਪਹਿਲੇ ਅਸੀਂ ਪਿਆਜਾਂ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਸੋੜ ਲੈਂਨੇ ਆ।
ਅੱਛਾ-ਅੱਛਾ।
ਉਸ ਤੋਂ ਬਾਅਦ ਫਿਰ ਚਾਵਲ ਪਾਨੇ ਆ ਅਸੀਂ।
ਅੱਛਾ ਫੇਰ ਟੇਸਟ ਈ ਵਧੀਆ ਬਣ
ਹਾਂਜੀ, ਹਾਂਜੀ ਬਹੁਤ ਹਾਂਜੀ ਬਹੁਤ ਵਧੀਆ ਬਣ ਹਾਂਜੀ ਟਮਾਟਰ, ਕਦੀ ਪਾ ਲੈਨੇ ਆ ਕਦੀ ਨਹੀਂ ਪਾਦੇ ਵੈਸੇ ਤਾਂ ਟਮਾ ਟਰ ਤੋਂ ਬਿਨਾ ਈ ਸਵਾਦ ਬਣਦੇ।
ਅੱਛਾ।
ਹਾਂਜੀ ਕਾਲੀ ਮਿਰਚ ਚੰਗੀ ਪਾ ਲੈਨੇ ਆ।
ਅੱਛਾ ਖਾ ਲੈਂਦੇ ਹੋਣਗੇ ਬੱਚੇ ਸਵਾਦ ਨਾਲ।
ਹਾਂਜੀ, ਅਸੀਂ ਲਾਲ ਮਿਰਚ ਨੀ ਖਾਂਦੇ ਨਾ।
ਅੱਛਾ ਲਾਲ ਮਿਰਚ ਭੈਣ ਜੀ ਵੈਸੇ ਖਾਣੀ ਵੀ ਨੀ ਚਾਹੀਦੀ। ਹਾਂ ਕਿਉਂਕਿ ਨਾ ਸਾਡੇ ਕ ਅਪਣਾ ਖਾਂਦੇ ਸੀ ਲਾਲ ਮਿਰਚਾਂ ਬੜੀ ਵਰਤਦੇ ਸੀ ਸਾਡੇ ਨਾਲ ਰੈੰਦੇ ਨੇ। ਤੇ ਉਹਨਾਂ ਨੇ ਬੜੀ ਮਰਚਾਂ ਪਾਣੀਆਂ ਤੇ ਉਹਨਾਂ ਨੂੰ ਕਾਫ਼ੀ ਅੰਦਰ ਨਾ ਦਿੱ ਦਿੱਕਤ ਹੋ ਗਈ ਸੀਗੀ, ਤੇ ਐ ਹੁਣ ਦੇਖੋ ਬਾਹਰ ਦਾ ਵੀ ਬੱਚੇ ਖਾਂਦੇ ਨੇ ਅੱਜ-ਕੱਲ, ਉਹਦੇ 'ਚ ਵੀ ਦੇਖੋ ਕਿੰਨਾ ਕੁਝ ਪਾਇਆ ਹੁੰਦਾ ਬਾਰ ਦੇ ਮਸ
ਹਾਂਜੀ ਬਾਰ ਸਮਾਨ ਦੇ ਵਿੱਚ ਤੇ ਬੜਾ ਈ ਸਪਾਈਸੀ ਹੁੰਦੈ, ਵੈਸੇ ਖਾਣਾ ਨੀ ਚਾਈਦਾ ਉਹ।
ਨਾ-ਨਾ ਬਿਲਕੁਲ ਵੀ ਨੀ ਪਰ ਬੱਚੇ ਮੁੜਦੇ ਕਿੱਥੇ ਦੇ ਹੁਨੇ, ਮੈਂ ਵੀ ਦੇਖੋ ਮੈਗੀ ਬਣਾਈ ਏ। ਮੈਗੀ ਬਣਾਈ ਏ ਤੇ ਬੱਚੇ ਔ ਮੋਮੋਸ ਵੀ ਲੈ ਆਏ ਨੇ। ਸਗੋਂ ਮੈਂ ਡਾਂਟ ਰੀ ਆਂ ਬੱਚਿਆਂ ਨੂੰ ਕਿ ਮੈਦਾ ਏ ਨਾ ਖਾਓ, ਤੇ ਇੰਨੀ ਮਿਰਚਾਂ ਹੂੰਦੀਐ ਵੇ। ਚ ਸਗੋਂ ਲੱਗਦੀ ਏ ਅੰਦਰ ਜਾ ਕੇ, ਹਾਂਜੀ।
ਐ ਤੇ ਸਮਝ ਹੈ ਨੀ।
ਹਾਂਜੀ।
ਹਾਂਜੀ। ਤੇ ਬੱਚਿਆਂ ਨੂੰ ਨਾ ਖਾਣ ਦਿਆ ਕਰੋ, ਬਜ਼ਾਰ ਦਾ ਸਮਾਨ ਖਰਾਬ ਕਰਦੈ।
ਹਾਂਜੀ, ਵੈਸੇ ਵੀ ਹੈਲਦੀ ਫੂਡ ਖਾਣਾ ਚਾਹੀਦਾ। ਬੱਚੇ ਸਮਝਦੇ ਨਾ, ਹਾਂ ਸਮਝਦੇ ਨੀ ਬੱਚੇ।
ਹਾਂਜੀ, ਹੋਰ ਰੋਟੀ ਬਣਾ ਲਈ ਤੁਸੀਂ?
ਹਾਂਜੀ ਮੈਂ ਤੁਹਾਨੂੰ ਦੱਸ ਰੀ ਆਂ ਦਾਲ ਬਣਾਈ ਏ। ਹਾਂਜੀ, ਹਾਂਜੀ।
ਅੱਛਾ ਜਲਦੀ ਖਾ ਲੈਂਦੇ ਓ ਰੋਟੀ ਲੇਟ ਖਾਂਦੇ ਓ?
ਅਸੀਂ ਨਹੀਂ ਮੈਂ ਤੇ ਜਲਦੀ ਖਾ ਲੈਂਨੀ ਰੋਟੀ। ਅੱਜ ਥੋੜ੍ਹੀ ਲੇਟ ਹੋਗੇ ਆਂ ਵੈਸੇ ਅੱਠ ਵਜੇ ਤੱਕ ਖਾ ਲੈਨੇ ਆਂ।
ਹਾਂਜੀ ਅਸੀਂ ਵੀ ਜਲ ਦੀ ਖਾ ਲੈਂਨੇ ਆਂ।
ਫੇਰ ਨਾ ਆਪਣਾ, ਇੱਕੋ ਦਮ ਨਾ ਲੇਟਦੇ ਨੀ ਨਾ ਦੇਖੋ ਰਾਤੀ ਇੱਕੋ ਦਮ ਖਾਣਾ ਖਾ ਕੇ ਅਸੀਂ ਲੇਟ ਜਾਈਏ ਉਹ ਵੀ ਖ਼ਰਾਬ ਕਰਦਾ ਏ। ਹਾਂਜੀ ਨਹੀਂ ਮੈਂ ਤੇ ਜਾਨੀ ਆਂ ਸੈਰ ਕਰਕੇ ਆਨੀ ਆਂ।
ਹਾਂਜੀ। ਹਾਂਜੀ ਹੋਰ, ਹਾਂਜੀ ਅੱਛਾ ਜੀ।
ਹਾਂ ਬੱਚੇ ਵੀ, ਹਾਂਜੀ ਬੱਚੇ ਬੱਚੇ ਹਾਂਜੀ ਸਭ ਠੀਕ ਨੇ। ਛੁੱ ਧੀਆਂ ਨੇ ਦੇਖੋ ਪਈਆਂ ਹੋਈਆਂ ਮੌਜਾਂ ਲੱਗੀਆਂ ਹੋਈਆਂ ਏਨਾਂ ਦੀਆਂ। ਖੇਡਦੇ ਰੈੰਦ ਨੇ ਟੀਵੀ ਸਾਰਾ ਦਿਨ ਦੇਖਦੇ ਨੇ ਮੋਬਾਇਲ ਦੇਖਦੇ ਨੇ।
ਅੱਛ ਹਾਂਜੀ ਸਾਡੇ ਵੀ ਐਵੇਂ ਈ ਬਸ ਟੀਵੀ ਵੇਖਦੇ ਰੈੰਦੇ ਨੇ ਬਸ ਓ ਨਾਨਕੇ ਓਨਾਂ ਦੇ ਦੂਰ ਨੇ ਓ ਕੈੰਦੇ ਨੇ ਅਸੀਂ ਨਾਨਕੇ ਜਾਣਾ ਵੇ ਤੇ ਹੁਣ ਦੇਖ ਹਾਂਜੀ ਤੇ ਗੁਰਦੁਆਰੇ ਚਲਿਆ ਵੀ ਰੱਖਿਆ ਹੋਇਆ ਨਾ।
ਅੱਛਾ, ਅੱਛਾ।
ਹਾਂਜੀ, ਅਸੀਂ ਕਹਿ ਰੇ ਆਂ ਵੀ ਚਲੋ ਭੋਗ ਪੈ ਜਵੇ, ਓਸ ਤੋਂ ਬਾਦ ਫਿਰ ਚਲੇ ਜਾਇਆ।
ਹੋ, ਚੱਲੀਏ ਤਾਂ ਭੋਗ ਪੈ ਕੇ ਤਾਂ ਈ ਜਾਂਦੇ ਦੇਖੋ ਬੱਚੇ ਸਮਝਦੇ ਨੀ ਨਾ। ਕੋਈ ਨੀ ਬੱਚਿਆਂ ਨੂੰ ਸਮਝਾਓ, ਹੋਰ ਹਾਂਜੀ ਬੱਚਿਆਂ ਦਾ ਬੱਚੇ ਵੀ ਤੇ ਸੱਚੇ ਨਾ। ਬੱਚਿਆਂ ਨੇ ਕਿੱਥੇ ਜਾਣਾ ਦੇਖੋ ਛੁੱਟੀਆਂ ਈ ਤੇ ਹੁੰਦੀਆਂ ਨੇ।
ਹਾਂਜੀ ਇਹੀ ਛੁੱਟੀਆਂ ਤੇ ਹੁੰਦੀਆਂ ਨੇ ਜਾਣ ਵਾਸਤੇ ਬੱਚਿਆਂ ਦੇ।
ਹਾਂਜੀ, ਓਈ ਸਭ ਦੇਖੋ ਸਾਰੇ ਬੱਚੇ ਜਾਂਦੇ ਨੇ, ਕਿਥੇ ਨਾ ਕਿਤੇ ਜਾਏ ਨੇ ਬੱਚਿਆਂ ਨੂੰ ਦੇਖ ਕੇ ਸ਼ੌਕ ਵੀ ਆਂਦਾ ਫਿਰ ਅਸੀਂ ਵੀ ਜਾਈਏ।
ਹਾਂਜੀ।
ਹਾਂ, ਮੇਰੇ ਤੇ ਲੋਕਲ ਈ ਨੇ ਫਿਰ ਮੈਂ ਤੇ ਜਾਂਦੀ ਰਹਿੰਦੀ ਆ।
ਅੱਛਾ। ਨਹੀਂ ਤੁਸੀਂ ਸਗੋਂ ਜਾਇਆ ਕਰੋ ਛੁੱਟੀਆਂ ਚ ਈ ਜਾਇਆ ਜਾਂਦਾ।
ਆਉਂਦੇ ਉਂਝ ਵੈਸੇ ਈ ਚੱਕਰ ਲੱਗ ਜਾਂਦੇ ਨੇ ਮੇਰੇ।
ਅੱਛਾ ਜੀ।
ਬੱਚੇ ਵੀ ਬੱਚਿਆਂ ਦਾ ਮਨ ਈ ਨੀ ਲੱਗਦਾ ਦੇਖੋ ਆਪਣੇ ਘਰ ਰਹਿੰਦੇ ਨੇ।
ਅੱਛਾ ਜੀ, ਬੱਚੇ ਆਪਣੇ ਘਰ ਹੋਰ ਤਰ੍ਹਾਂ ਹਿੱਲੇ ਦੇ ਹੁੰਦੇ ਨੇ। ਦੂਸਰੇ ਘਰ ਜਾ ਕੇ ਹੋਰ ਹਿਸਾਬ ਹੋ ਜਾਂਦਾ।
ਹਾਂ ਨਹੀਂ ਉਹ ਐਸੀ ਤੇ ਕੋਈ ਗੱਲ ਨਹੀਂ ਆ ਬੱਚੇ ਤੇ ਅਡਜਸਟ ਕਰ ਲੈਂਦੇ ਨੇ‌ ਤੇ ਆਪਣਾ ਬਸ ਵੈਸੇ ਈ ਥੋੜਾ ਆਪਣਾ ਇਹਨਾਂ ਦੇ ਜੋਬ ਕਰਦੇ ਆ ਨਾ ਫਿਰ ਰੋਟੀ-ਰੂਟੀ ਦਾ ਵੀ ਹੋ ਜਾਂਦਾ ਏ। ਹਾਂ ਫਿਰ ਐਸ ਕਰਕੇ ਨਾ ਹਾਂਜੀ-ਹਾਂਜੀ ਜੋਬ ਕਰਦੇ ਨੇ। ਫਿਰ ਜਾਨ ਈ ਨੀ ਹੁੰਦਾ ਹਾਂ ਫਿਰ ਸਵੇਰੇ ਰੋਟੀ ਦਾ ਹੋ ਜਾਂਦਾ ਨਾ ਦੇਖੋ ਸਾਰਾ ਦਿਨ।
ਨਹੀਂ ਉਹ ਤੇ ਹੈਗਾ ਹਾਂਜੀ ਉਹ ਤੇ ਹੈ ਈ ਐ।
ਹਾਂਜੀ ਬਸ ਇੱਕ ਵਾਰ ਧਿਆਨ ਤੇ ਰੱਖਣਾ ਈ ਪੈਂਦਾ ਨਹੀਂ ਸੌ ਕੰਮ ਹੁੰਦੇ ਨੇ ਘਰ।
ਹਾਂਜੀ।
ਹਾਂਜੀ, ਹੋਰ ਸੁਣਾਓ?
ਹੋਰ ਠੀਕ ਐ ਸਭ।
ਤੁਹਾਨੂੰ ਇਹ ਗੱਲ ਕਰਨੀ ਸੀ ਮੈਂ ਤੇ ਫੋਨ ਤਾਂ ਕੀਤਾ ਸੀ ਤੇ ਮੈਂ ਪਤਾ ਲੱਗਿਆ ਤੁਸੀਂ ਸੂਟ ਸਿਲਦੇ ਓ। ਹਾਂ ਉਹ ਮੈਂ ਨਾ ਹਾਂ ਮੈਂ ਕਿਹਾ ਪੁੱ ਪੁੱਛਾਂਗੀ ਭੈਣ ਜੀ ਕੋਲੋਂ ਟਾਈਮ ਹੈਗਾ ਸੀਨ ਦਾ।
ਹਾਂਜੀ ਨਹੀਂ ਕੋਈ ਨੀ ਆਜੋ ਤੁਸੀਂ।
ਹਾਂਜੀ ਤੇ ਨਾ ਮਨੇ ਇੱਕ ਸਲਾਹ ਦਿਓ ਮੈਂ ਨਾ ਸੂਟ ਅਨਾਰ ਕਲੀ ਵਾਲਾ ਸੂਟ ਬਣਾਣਾ।
ਹਾਂਜੀ।
ਤੇ ਕਿੰਨਾ ਫੈਬਰਿਕ ਲੱਗੇਗਾ ਓ ਤੇ
ਉਦੇ ਤੇ ਫੈਬਰਿਕ ਓ ਮਤਲਬ ਚਾਰ ਮੀਟਰ ਜਾਂ ਪੰਜ ਮੀਟਰ ਲੱਗ ਜਾਂਦਾ ਐ।
ਅੱਛਾ ਮਤਲਬ ਮੈਂ ਪੰਜ ਮੀਟਰ ਲੈ ਵਾਂ ਕੱਪੜਾ
ਹਾਂਜੀ
ਤੇ ਹੈਂਡਵਰਕ ਲਿਆਵਾਂ ਜਾਂ ਸਿੰਪਲ ਲਿਆਵਾਂ ਪਲੇਨ ਵੈਸੇ ਤੇ ਮੇਰਾ
ਲਗਾਨੀ ਐ ਅਗਰ ਹੈਂਡਵਰਕ ਵਾਲਾ ਲਿਆਣਾ ਹੈਂਡਵਰਕ ਵਾਲਾ ਲੈ ਆਓ। ਅਗਰ ਲੈਸਾਂ ਲਗਵਾ ਕੇ ਬਣਵਾਣਾ ਏ ਓ ਵੀ ਅੱਛਾ ਲੱਗੇਗਾ।
ਅੱਛਾ ਲ ਓ ਨਾ ਫਿਰ ਸਾਰੇ ਕੈਂਦੇ ਪਏ ਸੀ ਉਨਾਂ ਕੋਲ ਪੁੱਛ ਲੋੋ ਤੁਹਾਨੂੰ ਸਲਾਹ ਦੇ ਦੇਣਗੇ ਲੈਸਾਂ ਵਾਲਾ ਵੀ ਬਣਾਂਦੇ ਨੇ ਓ। ਹਾਂਜੀ
ਹਾਂਜੀ
ਤੇ ਲੈਸਾਂ ਲਗਾ ਕੇ ਬਣਾ ਦੇਣਾ ਮੇਰਾ ਮੈਂ ਫੇਰ ਵੇਖਾਂਗੀ ਤੁਸੀਂ ਕਦੋਂ ਫਰੀ ਹੋਵੋਗੇ ਦੇਖੋ ਭੈਣ ਜੀ ਦੋ ਸੂਟ ਹੋਰ ਵੀ ਨੇ ਇੱਕ ਅਨਾਰ ਕਲੀ ਵਾਲਾ ਸੂਟ ਸਿਲਵਾਣਾ ਤੇ ਦੋ ਸੂਟ ਹੋਰ ਨੇ ਸਲਵਾਰ ਸੂਟ ਨੇ ਤੇ ਹਾਂਜੀ।
ਹਾਂਜੀ ਕੋਈ ਨੀ ਬਣਵਾ ਲੈਣਾ। ਦੇਖੋ ਆ ਨਾ ਗਰਮੀਆਂ ਹੈਗੀਆਂ ਨੇ ਗਰਮੀਆਂ ਦੇ ਕੱਪੜੇ ਵੀ ਬੋ ਜਾਦਾ ਆਏ ਦੇ ਨੇ। ਸਾਰੇ ਕੈਂਦੇ ਨੇ ਓ ਕੈਂਦੇ ਮੇਰਾ ਪੈਲੇ ਮਿਲ ਜਾਏ ਓ ਕੈਂਦਾ ਮੇਰਾ ਪੈਲੇ ਮਿਲ ਜਾਏ।
ਅੱਛਾ
ਹਾਂਜੀ
ਸਭ ਨੂੰ ਹੁੰਦਾ ਨਾ ਦੇਖੋ ਆਕੇ ਓ ਤੇ ਹੈ ਹੀ ਏ ਸਭ ਕੈ ਰਏ ਮੈਂ ਮਤਲਬ ਮੇਰਾ ਜਲਦੀ ਸਿਪ ਜਾਏ ਨਾਲੇ ਦੇਖੋ ਅਈ ਗਰਮੀਆਂ 'ਚ ਪੈਣਾ ਸਬ ਨੇ ਆਣਾ। ਜਾਣਾ ਹਰ ਪਾਸੇ ਕੱਪੜੇ ਵੀ ਚਾਈਦੇ ਨੇ ਸਭ ਨੂੰ
ਹਾਂਜੀ ਕੋਈ ਨੀ ਤੁਸੀ ਆ ਜਾਣਾ। ਹਾਂਜੀ ਕੋਈ ਨੀ ਬਣਵਾ ਲੈਣਾ ਤੁਸੀ ਹਾਂਜੀ। ਹਾਂਜੀ
ਲੈਸਾਂ ਲਾ ਕੇ ਬਣਾਣੇ ਨੇ ਗਲੇ ਨਾ ਹਾਂਜੀ-ਹਾਂਜੀ
ਕੈ ਰਏ ਸੀ ਸਾਰੇ ਤਾਰੀਫ਼ ਕਰ ਰਏ ਸੀ ਸੂਟ ਬੜੇ ਸੋਣੇ ਸਿਲਦੇ ਹੋ ਤੁਸੀ
ਹਾਂਜੀ
ਹਾਂਜੀ
ਤੇ ਓ ਸਿਲਾਈ ਦੇ ਉੱਤੇ ਹੁੰਦਾ ਵੇ ਸਿਲਾਈ ਅਗਰ ਅੱਛੀ ਹੋਏਗੀ ਤੇ ਅੱਛੀ ਕੋਈ ਕਏ ਗਾ।
ਹਾਂ ਏਹੀਓ ਤਾਰੀਫ਼ ਸੁਣੀ ਮੈਂ ਤੁਹਾਡੀ ਮੈਂ ਕਿਆ ਚਲੋ ਮੈਂ ਵੀ ਸਲਵਾ ਦੇਖਣੀ ਆ ਇੱਕ ਵਾਰੀ ਪਤਾ ਲੱਗ ਜਾਏਗਾ ਨਈ ਕਿਉਂਕਿ ਹੈ ਵੀ ਅਪਣੇ ਚਲੋ ਐਵੇਂ ਬਾਰੋਂ ਸਵਾਨੇ ਹਾਂ ਅਸੀਂ ਆਪਣਿਆਂ ਕੋਲ ਹੀ ਸਵਾਈ ਏ। ਤੇ ਓ ਜਾਦਾ ਬੈਟਰ ਰੈਂਦਾ ਆਪਣੇ ਕੋਲ ਸਿਲਵਾਣਾ ਕਿਉਂਕਿ ਬਾਰ ਵੀ ਤਾਂ ਸਵਾਈ ਦੇਣੀ ਏ।
ਹਾਂਜੀ ਓ ਤੇ ਠੀਕ ਏ ਤੁਹਾਡੀ ਗੱਲ
ਹਾਂਜੀ-ਹਾਂਜੀ ਹੋਰ ਸਭ, ਠੀਕ-ਠਾਕ ਨੇ ਘਰ।
ਹਾਂਜੀ, ਠੀਕ ਨੇ ਸਬ ਹੋਰ, ਭਰਾਜੀ ਆ ਜਾਂਦੇ ਨੇ ਜਲਦੀ ਆ ਜਾਂਦੇ ਨੇ।
ਹਾਂਜੀ, ਆ ਜਾਂਦੇ ਨੇ, ਜਲਦੀ ਸੱਤ ਵਜੇ ਆ ਜਾਂਦੇ ਨੇ ਅਸੀਂ। ਫੇਰ ਆਪਨਾ ਦੇਖੋ, ਹਾਂ, ਅੱਜ ਲੱਗ ਜਾਂਦਾ। ਫੇਰ ਅੱਠ ਵਜੇ ਤੱਕ ਰੋਟੀ ਵੀ ਖਾ ਲੈਂਨੇ ਆ ਅਸੀਂ ਫੇਰ, ਹਾਂਜੀ।
ਹੋਰ।
ਬਸ, ਸਭ ਵਦੀਆ। ਹਾਂਜੀ, ਹਾਂਜੀ। ਬੱਚੇ ਦੇ ਹੋ ਗਏ ਕੰਮ-ਕੁਮ ਸਾਰੇ, ਸਕੂਲ ਦੇ।
ਬੱਚਿਆਂ ਨੇ ਕੰਮ 'ਤੇ ਕਰ ਲਿਐ, 'ਤੇ ਡਰਾਇੰਗ-ਡਰੂਇੰਗ ਦਾ ਕਰਦੇ ਪਏ ਨੇ ਹੁਨ। ਨਾਨਕੇ ਅਗਲੇ ਹਫ਼ਤੇ ਜਾਨਗੇ, ਦੇਖੋ ਤੁਹਾਨੂੰ ਦੱਸਿਆ ਨਾ ਚਲੀਆ ਲੱਗਾ ਹੋਆ ਵੇ, ਉਸ ਤੋਂ ਬਾਦ ਈ ਜਾਨ ਹਾਂਜੀ। ਏੰਨੀ ਦੇਰ ਅਸੀਂ ਕੇਆ ਬਈ, ਉਹ ਆਪਨਾ ਹੋਮ ਵਰਕ ਕਰਲੋ।
ਹਾਂਜੀ, ਦੇਖੋ ਹਾਂ, ਐ ਤੇ ਗੱਲ ਹੈਗੀ ਐ। ਓਧਰ ਕਿਤਾਬਾਂ ਵੀ ਲੈ ਕੇ ਜਾ ਸਕਦੇ। ਹਾਂਜੀ, ਚਲੋ। ਹਾਂ, ਹਾਂਜੀ ਭੈਂਜੀ ਜੀ, ਫੇਰ ਆਪਨਾ ਮਿਲਦੇ ਆ, ਮੈਂ ਆਵਾਂਗੀ ਸੂਟ ਲੈ ਕੇ ਆਪਨੇ, ਸਿਲਵਾਲਾਗੀ। ਚੰਗਾ ਜੀ, ਸਸ੍ਰੀ ਕਾਲ ਜੀ।
ਅੱਛਾ ਜੀ, ਚੰਗਾ ਜੀ ਸਸ੍ਰੀ ਕਾਲ ਜੀ।